ਹੈਲੋ ਭੂਈ ਤੁਸੀਂ ਮੈਨੂੰ ਫੋਨ ਕਰ ਰੇ ਸੀ?
ਹਾਂ ਨਾ ਤੇ ਤੈਨੂੰ ਨੀ ਕਰ ਰੀ ਸੀ, ਤੇਰੀ ਭੂਆ ਜੀ ਦਾ ਫੋਨ ਆ ਗਿਆ ਸੀ।
ਉਹ ਮੈਨੂੰ ਕਾਲ ਕੀਤਾ ਮੈਨੂੰ ਤੁਹਾਡਾ ਕੋਲ ਬਿਜੀ ਦਿਖਾ ਰਿਆ ਸੀ ਉਹ ਮੈਨੂੰ ਕਹਿ ਕਹਿੰਦਾ ਤੁਸੀਂ ਫੋਨ ਨੀ ਕਰ ਸਕਦੇ ਕਿਉਂਕਿ ਵੀ ਬਿਜੀ ਐ, ਤੇ ਮੇਰੇ ਵੱਲੋਂ ਲੱਗ ਈ ਨੀ ਰਿਆ ਸੀ ਤੁਹਾਨੂੰ।
ਹਾਂ ਚੱਲ ਫੇਰ ਕਰਾਂਗੇ ਇੱਕ ਹੈਲੋ ਐਹੋ ਐ ਕਹਿੰਦੀ ਸੀ ਹੈ ਜੋਤ ਅਸੀਂ ਉੱਥੇ ਗਏ ਤੇ
ਨਾ ਨਾਮ ਕਰਨ ਦਾ ਭਰੀਆ ਹੋਇਆ
ਹਾਂ ਹਾਂ, ਆਹ ਗੱਲਾਂ ਨੀ ਕਰਨੀਆ ਕਹਿੰਦਾ ਚੱਲ ਠੀਕ ਐ, ਉਹ ਤੋ ਲਾਇਆ ਤੀ ਕੱਟ ਦੇ ਪਾਤੀਆਂ ਪੁਰੀਆ ੳਈ ਬੋਲੀ ਜਾਨਾ ਵਿੱਚ
ਮੈਂ ਕਿਆ ਤੁਆਡਾ ਬੈਕਗਰਾਊਂਡ ਸ਼ੋਰ ਬੋਤ ਜਿਆਦਾ ਏਨਾ ਰੌਲਾ ਕਾਤੋ ਪਾਇਆ ਹੋਇਆ
ਹਾਂ ਅਈ ਪਾਈ ਜਾਂਦਾ ਹੁੰਦਾ ਐ ਤਾਂ ਹਾਂ ਪਾ ਕੇ ਹਟਿਆ ਹੁਣੀ ਹੋਰ ਕੀ ਕਰਦੀ ਸੀ, ਅਸੀਂ ਅਜ ਅੱਛਿਆ ਤੂੰ ਮੈਨੂੰ ਪੈਜ ਦਿੰਦੀ
ਤੁਸੀਂ ਦੂਰ ਜਾਦੇ ਹੋਈਆ
ਅੱਛਾ ਰੱਖਦੇ ਕੱਲ ਨੂੰ ਹੈਪੀ ਬਰਡੇ
ਹਾਂ-ਹਾਂ
ਦੇਖਾਂਗੇ
ਹਾਂ ਕੀ ਕਹਿੰਦੇ ਨੇ, ਤੁਸੀਂ ਕਿ ਬਨਾਆ ਸੀ
ਅਸੀ ਤੇ, ਮਾੜੀ ਦੀਆ ਫੜੀਆਂ
ਅੱਛਾ, ਹੁਨ ਮੈਂ ਨਾ ਇੰਨਾ ਕੁਛ ਖਾਸ ਪਸੰਦ ਨੀ ਹੈਗਾ ਮੈ ਨਾ
ਅੱਛਾ।
ਸਾਡਾ ਇੱਥੇ ਚਿਕਨ ਬੜਨ ਲੱਗ ਰਿਆ
ਅੱਛਾ।
ਬੀਆ ਬਣਾਏ ਨੇ, ਤੇ ਹਾਂ ਪਾਪਾ ਉਰਵੀ ਖੇਤ ਗਏ ਹੋਏ ਨੇ।
ਹਾਂ, ਕਿੰਨੇ ਕਿਡੇ ਲਾ ਲਏ
ਗਿਆਰਾਂ
ਅੱਜ ਬਾਕੀ ਦਾ ਕੱਦੂ ਕਰਨਾ ਹੋਏ ਨੇ
ਹੂੰ ਤੇਰੀ ਮੰਮਾ ਕੀ ਕਰ ਰਹੀ ਏ ਨਮੇੜ ਲਈ ਕੰਮ ਕਰਨਾ